ਸਤਿ ਸ਼੍ਰੀ ਅਕਾਲ ਭੈਂਜੀ। ਠੀਕ-ਠਾਕ ਜੀ।
ਹਾਂਜੀ ਵਧੀਆ ਜੀ ਵਧੀਆ ਆਵਾਜ਼ ਹੀ ਬੜੀ ਲੇਟ ਆਉਂਦੀ ਹੈ ਵੀਰ ਜੀ।
ਤਾਂ ਲੇਟ ਆਂਦੀ ਏ ਖੜੇ ਹੋਕੇ ਹੁਣ ਜਲਦੀ ਹੈਗੀ ਆਵਾਜ਼ ਹਾਂਜੀ-ਹਾਂਜੀ, ਹਾਂਜੀ-ਹਾਂਜੀ ਵਧੀਆ। ਤੁਸੀਂ ਸੁਣਾਓ ਘਰ ਠੀਕ ਨੇ ਬਸ-ਬਸ ਉਹ ਕਹਿਣਾ ਸੀ ਹਾਂਜੀ ਹਾਂਜੀ ਉਹ ਕਹਿਣਾ ਸੀ ਆਪਾਂ ੜ ਵੜੀਆਂ ਭੇਜਣੀਆ ਸੀ ਤੁਸੀਂ।
ਵੇਖੋ ਜੀ ਅਸੀਂ ਹੁਣੇ ਹੀ ਅਸੀ ਨਾ ਅਸੀ ਪਿਛਲੇ ਦਿਨਾਂ ਚ ਹੀ ਮੰਗਵਾਈਆਂ ਨੇ ਪਾ ਪਾਪੜ ਵੜੀਆ। ਹੁਣ ਸਾਨੂੰ ਇਸ ਟਾਈਮ ਤਾਂ ਲੋੜ ਹੈ ਨੀ ਸੀ ਤੁਹਾਡੇ ਪਾਪੜ ਵੜੀਆਂ ਦਾ ਰੇਟ ਤੁਸੀਂ ਔਨਲਾਈਨ ਕੰਮ ਕਰ ਲਓ ਨਾ ਵੀਰ ਜੀ ਤੁਸੀਂ ਐਵੇਂ ਘਰ-ਘਰ ਭੇਜਦੇ ਹੋ ਓਨਲਾਈਨ ਕਰ ਲੋ ਜ਼ਿਆਦਾ ਵਧੀਆ ਰਹੇਗਾ।
ਨਹੀਂ ਔਨਲਾਈਨ ਪਤਾ ਕੀ ਪੈਸੇ ਦਿੰਦੇ ਨੀ ਆ ਲੋਕੀ ਮੰਗਵਾ ਲੈਂਦੇ ਆਰਡਰ ਕੈਂਸਲ ਕਰ
ਨਹੀਂ-ਨਹੀਂ ਇਹ ਤਾਂ ਗ਼ਲਤ ਹੈ ਤੁਸੀਂ ਪਤਾ ਕੀ ਕਰੋ ਤੁਸੀਂ ਔਡਰ ਹੀ ਤਾਂ ਪਾਓ, ਹਾਂਜੀ ਹਾਂ ਉਹ ਤੁਹਾਨੂੰ ਪਹਿਲੇ ਪੈਸੇ ਪਾਓ। ਫੇਰ ਅਸੀਂ ਭੇਜਾਂਗੇ ਤੁਹਾਨੂੰ।
ਅੱਛਾ-ਅੱਛਾ ਇੰਜ ਕਰਾਂਗੇ ਕਿਉਂਕਿ ਪਹਿਲੇ ਬੜਾ ਨੁਕਸਾਨ ਇੱਧਰ ਦੋ ਢਾਈ ਕਰੋੜ ਰੁਪਇਆ ਲੱਗ ਗਿਆ ਹੀ ਪਾ ਪਾਪੜ ਵੜੀਆ ਉਹ ਫਿਰ ਪੈਹਾ ਡੁੱਬ ਗਿਆ ਵਿੱਚ। ਹਾਂਜੀ-ਹਾਂਜੀ
ਅੱਛਾ। ਨਹੀਂ ਫਿਰ ਧਿਆਨ ਰੱਖਣਾ ਚਾਹੀਦਾ ਨਾ ਤੁਹਾਨੂੰ ਇਹ ਤਾਂ ਹਾਂਜੀ ਹੋਰ ਤੁਸੀਂ ਅੱਜ ਕੀ ਬਣਾਇਆ ਵੀਰ ਜੀ।
ਬਣਾਇਆ ਸਿ ਸਵੇਰੇ ਤੰਦੂਰੀ ਫੁਲਕੇ ਹਾਂਜੀ।
ਅੱਛਾ ਖਾਲੀ ਫੁਲ
ਨਹੀਂ ਨਹੀਂ ਅਚਾਰ ਨਾਲ ਦਿੱਤੇ ਉਹਨਾਂ ਨੇ ਬਣਾਏ, ਨੀ ਸਬਜ਼ੀ ਕਹਿੰਦੇ ਅਚਾਰ ਨਾਲ ਖਾਓ।
ਹਾਏ ਰੱਬਾ ਹੋਰ ਦੱਸੋ ਗਰਮੀ ਹੈ, ਓਥੇ
ਗਰਮੀ ਨਾ ਨੀ ਇੱਧਰ ਤਾਂ ਨੀ ਗਰਮੀ ਹੈਗੀ ਅਸੀਂ ਤਾਂ ਏਸੀ ਅੰਦਰ ਬੈਠੇ ਬਾਹਰ ਨਿਕਲ
ਹਾਂ ਉਹ ਤੇ ਹੈ ਈ ਏ ਬਾਹਰ ਤੇ ਗਰਮੀ ਹੁੰਦੀ ਏ ਦੀ ਹੋਈ ਏ ਆਪਾਂ ਅੰਦਰ ਬੈਠ ਜਾਂਦੇ ਹਾਂ ਸਾਨੂੰ ਪਤਾ ਨਹੀਂ ਲੱਗਦਾ ਹੈਨਾ ਹਮ ਹੋਰ ਦੱਸੋ
ਬਸ ਵਧੀਆ ਵਧੀਆ ਉਹ ਤੁਹਾਡੇ ਇੱਕ ਵੀਰ ਜੀ ਹੈਗੇ ਨਾ ਜਿਹੜੇ ਉਹ ਹਕੀਮ ਹੈਗੇ ਨੇ। ਵੈਦ ਨੇ ਹਾਂਜੀ ਹਾਂ ਉਹ ਉਹਨਾਂ ਇੱਕ ਵਾਰੀ ਅਰਕ ਭੇਜਿਆ ਸੀ ਬੜਾ ਵਧੀਆ।
ਅੱਛਾ।
ਹਾਂਜੀ-ਹਾਂਜੀ। ਉਹ ਮੈਂ ਕਿਆ ਨਹੀਂ ਉਹਨੂੰ ਬੋਲੇ ਦੁਬਾਰਾ ਭੇਜ ਦਿਓ। ਅਗਰ ਤੁਹਾਡੀ ਉਹਨਾਂ ਨਾਲ ਕੋਈ ਗੱਲ ਹੋਈ ਤੇ ਬੜੀ ਦੇਰ ਹੋਈ ਗਈ। ਉਹ ਬਣਾਦੇ ਸੀ ਉਹਦਾ ਤ੍ਰਿ ਤ੍ਰਿਫਲਾ ਦਾ ਅਰਕ ਬਣਾਦੇ ਸਨ ਉਹ। ਹਾਂਜੀ-ਹਾਂਜੀ, ਨੀ ਮੈਨੂੰ ਨੀ ਜਿਹਨੂੰ
ਅੱਛਾ-ਅੱਛਾ-ਅੱਛਾ-ਅੱਛਾ ਮਤਲਬ ਵੀ ਤੁਸੀਂ ਕਿਸੇ ਵਾਸਤੇ ਮੰਗਵਾਇਆ। ਤੇ ਤੁਸੀਂ ਤੁਸੀਂ ਕਿਸੇ ਆਸਤੇ ਇੰਨਾ ਪਰੇਸ਼ਾਨ ਕਿਉਂ ਹੁੰਦੇ ਹੋ। ਤੁਸੀਂ ਨੰਬਰ ਦੇ ਦੋ ਨਾ ਉਹਨੂੰ ਡਾਇਰੈਕਟ ਹੀ ਆਪੇ ਗੱਲ ਕਰ ਲਏਗਾ
ਨੰਬਰ ਨਹੀਂ ਨਾ ਹੈਗਾ ਉਹਨਾਂ ਦਾ ਉਹ ਵੈਦ ਜੀ ਘੱਟ ਹੀ ਗੱਲ ਕਰਦੇ ਨੇ ਉਹ ਮਿਲਦੇ ਨਹੀਂ ਹੈਗੇ।
ਅੱਛਾ
ਹਾਂਜੀ ਹਾਂਜੀ ਬੱਚੇ ਬਹੁਤ ਵਧੀਆ
ਹਮ ਹਮ ਅੱਛਾ ਅੱਛਾ ਹੋਰ ਦੱਸੋ ਕਦੀ ਕੋਈ ਪ੍ਰੋਗਰਾਮ ਨੀ ਬਣਾਇਆ ਤੁਸੀਂ ਕਿਤੇ ਘੁੰਮਣ ਫਿਰਨ ਦਾ
ਨਹੀਂ ਬਣਾਇਆ ਹੀ ਅਸੀਂ ਜਾ ਰਹੇ ਹ ਬਸ ਇਹ ਅਗਲੇ ਹਫ਼ਤੇ ਸ੍ਰੀਨਗਰ ਜਾ ਰਹੇ
ਅੱਛਾ ਸ੍ਰੀਨਗਰ ਜਾ ਰਹੇ ਹੋ ਵਧੀਆ ਵਧੀਆ ਤੇ ਉੱਥੇ ਕੁਛ ਹੈ ਦੇਖਣ ਵਾਲੀ ਚੀਜ਼ ਨੀ ਆ ਕੀ ਇਸ ਤਰ੍ਹਾਂ ਵੈਸੇ ਕੋਈ ਗੁਰਦੁਆਰੇ ਸਾਹਿਬ ਜਾ ਰਹੇ ਹੋ ਜਾਂ ਕਿਸ ਤਰ੍ਹਾਂ
ਨਹੀਂ ਉੱਥੇ ਦੇ ਬੜੇ ਇਤਿਹਾਸਿਕ ਗੁਰਦੁਆਰੇ ਹੈਗੇ ਆ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੂੰ। ਬਹੁਤ ਬਹੁਤ ਇਤਿਹਾਸਿਕ ਗੁਰਦੁਆਰੇ।
ਬਾਬਾ ਜੀ ਗਏ ਸੀ ਉੱਥੇ। ਮਤਲਬ ਕਿ ਉੱਥੋਂ ਇਤਿਹਾਸ ਤੁਹਾਨੂੰ ਪਤਾ ਹੋਏਗਾ ਨਾ ਥੋੜਾ।
ਤੇ ਹਾਂ ਹਾਂ ਉੱਥੇ ਹੀ ਜਿਸ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨਾ ਉੱਧਰ ਕੀ ਬੋਲ ਰਹੇ ਏ ਅਰਬ ਤੋਂ ਆਏ ਨਾ ਅਰਬ ਤੋਂ। ਅਰਬ ਦੇ ਨਾਲ ਉਹਨਾਂ ਦੇ ਪੰਜ ਵੀਰ ਆਏ ਅਰਬ ਦੇਸ਼ ਤੋਂ ਪੰਜ ਵੀਰ ਆਏ ਸਨ ਪੰਜ ਵੀਰ। ਜੇਤ ਸੀ ਦੋ ਪੀਰ ਸੀ ਉਹ ਗੁਰੂ ਗੋਬਿੰਦ ਸਿੰਘ ਦੇ ਤਿਨ ਤੇ ਉੱਥੇ ਅਰਬੀ 'ਚ ਹੀ ਰਹਿ ਗਏ ਅਤੇ ਦੋ ਨਾਂਲ ਆ ਗਏ ਇੰਡੀਆ ਦੇ। ਸ੍ਰੀਨਗਰ ਆਏ ਸਿੱਧੇ ਹੂੰ ਤੇ ਇੱਕ ਕਿਹੜਾ ਵੀਰ ਸੀ। ਉਹ ਹਵਾ ਚ ਉੁੱੜਦਾ ਸੀ।
ਅੱਛਾ।
ਇੱਕ ਮੂੰਹ ਚੋਂ ਅੱਗ ਕੱਢਦਾ ਸੀ। ਬਸਸ। ਹੂੰ ਹੂੰ ਹੂੰ। ਤੇ ਮਹਾਰਜ ਨੇ ਉਹਨਾਂ ਨੂੰ ਬੋਲਿਆ ਸੀ। ਕਿ ਜਿਸਦੇ ਉਹ ਕਰਾ ਮਾਤ ਦਿਖਾਣ ਲਾਗੇ ਨਾ। ਇਸ ਮਾ ਨੇ ਬੋਲਾ ਕੇ ਇਹ। ਵੀ ਇਹ ਚੀਜ਼ ਨੀ ਘਰ ਆਗੇ ਤੈਨੂੰ ਗ਼ਲਤ ਪਏਗੀ। ਵੀ ਇਹ ਚੀਜ਼ ਨਹੀਂ ਕਰਨੀ ਜਿਹੜੇ। ਜਿਹੜੇ ਉਹ ਹੁੰਦੇ ਨੇ।
ਬਾਈ ਕਰਾਮਾਤ ਨਹੀਂ ਦਿਖਾਉਣੀ।
ਕਰਾਮਾਤ ਨੀ ਦਿਖਾਉਣੀ ਹੈਗੀ ਆ ਪੀਰਾਂ ਨੂੰ ਮਨਾਂ ਕੀਤਾ ਸੀ ਤੇ ਉਹਨਾਂ ਨੇ ਫੇਰ ਦਿਖਾਈ ਤੇ ਮਾਰ ਨੇ ਫਿਰ ਉਹਨੂੰ ਕਿਹਾ ਸੀ ਤੂੰ ਭਾਵੇਂ ਵਿਚ ਉੱਡਦਾ ਜਾਈਂ। ਹਾਂ ਤੇ ਅੱਜ ਵੀ ਜਿਹੜਾ ਉਹਦੀ ਕਬਰ ਹੈਗੀ ਨਾ ਉਹ ਆਦ ਵਿੱਚ ਹੈਗੀ ਹੈ ਸ਼੍ਰੀਨਗਰ।
ਅੱਛਾ। ਕਮਾਲ ਮੈਂ ਤਾਂ ਸੁਣਦੀ। ਤੁਹਾਡੇ ਕੋਲ ਪਈਆਂ।
ਹਾਂ ਹਾਂ ਬੜੇ ਇਤਿਹਾਸ ਹੈਗਾ ਉੱਥੇ ਤੇ ਜਿਹੜੀ ਦੂਜੀ ਸੀ। ਉਹ ਹੈਗੀ ਹੈ ਉੜਰੀ ਵਾਲੀ ਉਰੀ ਵਾਲੀ ਸਾਈਡ ਗੁਰਦੁਆਰਾ ਉਹ ਪਹਾੜਾਂ ਦੇ ਉੱਪਰ। ਅਤੇ। ਉਡੀ ਉਡੀ ਸ੍ਰੀਨਗਰ ਅੱਗੇ ਨਾ ਉਡੀ ਪੈਦਾ। ਉੱਥੇ ਗੁਰਦੁਆਰਾ ਹੈਗਾ ਉੱਥੇ ਅੱਜ ਉਹ ਦੀ ਜਿਹੜੀ ਹੈਗੀ ਨਾ। ਕੀ ਬੋਲਦੇ ਨੇ ਕਬਰ। ਉਹ ਉਹਦੇ ਚੋਂ ਧੂੰਆਂ ਨਿਕਲਦਾ ਅੱਜ ਅੱਜ ਵੀ
ਨਿਕਲਦਾ ਰਹੇਗਾ
ਹਾਂ ਹਾਂ ਧੁੱਖਦਾ ਰਹਿੰਦਾ ਉਹਨਾਂ ਕੋਲ ਹਾਂ ਹਾਂ ਹਾਂ ਰੀਅਲ ਵਿੱਚ ਹੈ ਬਟ ਇਹਨਾਂ ਨੇ ਕੀ ਕੀਤਾ ਹੋਇਆ ਆਪਣੀ ਜਿਹੜੀ ਹੈ ਇਹ ਮੁਸਲਮਾਨ ਨੇ ਉਹਨਾਂ ਦੇ ਉੱਪਰ ਨਾ ਜਿਹੜੀ ਉੱਡਣ ਵਾਲੀ ਜਿਹੜੀ ਪੀਰ ਸੀ ਨਾ ਜਿਹੜਾ ਜਿਹੜਾ ਤਬੂਤ ਹੈਗਾ ਉਹ ਹਵਾ ਦੇ ਵਿੱਚ ਹੀ ਹੈਗਾ ਹਵਾ ਦੇ ਵਿੱਚ ਵੀ ਹੈਗੇ ਅੱਜ ਵੀ ਹਮ ਅੱਜ ਵੀ ਹਾਂ ਅੱਜ ਵੀ ਵਵਾ ਚੱਲ ਉੱਪਰ ਕਪੜੇ ਕੁਪੜੇ ਪਾਏ ਦੇ ਨੇ
ਅੱਛਾ ਬਈ ਜ਼ਮੀਨ ਨਾਲ ਨਹੀਂ ਲੱਗਾ ਦਾ
ਹਾਂ ਜ਼ਮੀਨ ਨਾਲ ਨ ਲੱਗੇਣਾ ਵੀ ਉਹ ਰੱਖਨਾ ਦਾ ਕਿ ਕੱਪੜੇ ਕੁਪੜੇ ਪਾ ਕੇ ਇੱਕ ਉਹ ਬਣਾ ਦੇ ਆਪਣਾ ਵੀ ਉਹ ਦੱਸਣ ਅ ਵੀ ਇਹ ਹੋਰ ਬੰਦਾ ਕਹਿੰਦਾ ਨਾ ਸਾਡਾ ਧਰਮ ਸੁਪੀਰੀਅਰ ਹੈਗਾ
ਹਾਂਜੀ ਹਾਂਜੀ ਅੱਛਾ ਅੱਛਾ ਕਮਾਲ ਬੜਾ ਵਧੀਆ ਇਤਿਹਾਸ ਦੱਸਿਆ ਤੁਸ ਤੇ ਤੇ ਇਸ ਤਰ੍ਹਾਂ ਸਾਡਾ ਵੀ ਮਨ ਕਰ ਪਿਆ ਵੀ ਉੱਥੇ ਆਈਏ ਹਨਾ ਉਹ ਦਾ ਸਥਾਨ ਦੇਖ ਕੇ ਵਾਹਿਗੁਰੂ ਜਗਾ ਤੇ ਗੁਰਦੁਆਰਾ ਸਾਹਿਬ ਓਥੇ
ਦਾ ਨਾਮ ਹੈ ਪੀਰ ਪੰਜਣ ਪੀਰ ਪੰਜਰਬਨੀ ਜੀ ਨਾ ਹ ਗੁਰੂ ਗੋਬਿੰਦ ਸ ਹਾਂ
ਗੁਰੂ ਹਰਗੋਬਿੰਦ ਸਾਹਿਬ ਜੀ ਦਾ
ਹਂ, ਗੁਰਖੋਲੀ ਸਾਹਿਬ ਜੀ ਆਏ ਸੀ ਨਾ।
ਅੱਛਾ ਹਂ ਬਹੁਤ ਵਧੀਆ ਫਿਰ ਤੁਸੀਂ ਜਾਂਦੇ ਰਹਿੰਦੇ ਓ?
ਹਾਂਜੀ!
ਤੁਸੀਂ ਜਾਦੇ ਰਹਿੰਦੇ ਓ?
ਅਸੀਂ ਜਾਣਣੇ ਕਦੀ ਕਧਾਰ ਜਾਂਣੇ ਜਾਣ ਕਦੀ ਕਤਾਰ ਜਿਸ ਲਈ ਮਾਰਕਟ ਹਾਂਜੀ ਹਾਂਜੀ।
ਹੋ ਆਇਓ ਤੁਸੀਂ ਹਨਾਂ?
ਹਾਂ, ਦੋ-ਚਾਰ ਵਾਰੀ ਹੋਆਏ ਤੇ ਗਏ ਦੇ ਇੱਕ ਵਾਰੀ ਨੀਂ ਉਸ ਸਾਈਡ ਗੁਰਦੁਆਰੇ ਉੱਥੇ ਤਾਂ ਬੜੇ ਗੁਰਦੁਆਰੇ ਉੱਥੇ ਬੜੇ ਗੁਰਦੁਆਰੇ--ਹਂ
ਚਲੋ ਵਧੀਆ ਤੇ ਹਨਾਂ, ਇਤਿਹਾਸ ਬਹੁਤ ਆ ਆਪਣਾ ਉੱਥੇ ਸ਼੍ਰੀਨਗਰ ਹਨਾਂ ਤੇ ਕਿੰਨਾ ਕੁ ਟੈਮ ਲੱਗ ਜਾਂਦਾ ਜੰਮੂ ਤੋਂ ਅ
ਜੰਮੂ ਤੋਂ ਓਥੋਂ ਲੱਗ ਜਾਂਦੇ ਆ ਗੱਡੀ ਚ ਆਪਣੇ ਚ ਪੰਜ ਘੰਟੇ ਲਗਦੇ ਪੰਜ ਤੋਂ ਛੇ ਘੰਟੇ
ਜੇ ਅਸੀਂ ਆਪ ਆਪਣੀ ਕਾਰ ਕੁਰ ਲੈ ਕੇ ਜਾਈਏ ਤਾਂ
ਹਾਂ ਪੰਜ ਛੇ ਘੰਟੇ ਅਰਾਮ ਨਾਲ ਦਰਦ ਹੁੰਦੀ ਅੰਗੂਠੇ ਤੇ ਆ ਟਰੇਨਾਂ ਦੇ ਹਾਂ ਹਂ
ਤੁਹਾਡੀ ਆਵਾਜ਼ਾਂ ਬਹੁਤ ਆ ਰਹੀਆਂ ਨਾਂ ਡਿਸਟਰਬੈਂਸ ਬੜੀ ਜ਼ਿਆਦਾ ਹੋ ਰਹੀ ਐ ਹਨਾਂ।
ਹਾਂਜੀ ਹਾਂਜੀ, ਉਹ ਨਾ ਬੇਟਾ, ਬੇਟਾ ਜਿਹੜਾ ਹੈ ਨਾਂ ਬੇਟਾ ਹਾਂ ਉਹ ਤੰਗ, ਤੰਗ ਕਰ ਰਿਆ। ਕਹਿੰਦਾ ਸੋਣਾ ਹੈਗਾ ਮੈਂ ਸੋਣਾ। ਹਾਂਜੀ।
ਧਿਆਨ, ਧਿਆਨ ਰੱਖ ਮੰਮੀ ਹੋਣਾ ਦ ਦੇ ਬੇਟੇ ਦੀ ਮੰਮੀ ਤੁਆਡੇ
ਹਾਂਜੀ ਆਹੋ, ਬੇਟੇ ਦੀ ਮੰਮੀ, ਬੇਟੇ ਦੀ ਮੰਮੀ ਆਪਣਾ ਧਿਆਨ ਰੱਖਦੀ ਰੱਖੇ
ਅੱਛਾ ਅੱਛਾ ਤੇ ਫਿਰ ਤੁਆਡੀ ਮੰਮੀ ਧਿਆਨ ਰੱਖਦੀ ਹੋਣੀ ਐ ਅੱਛਾ।
ਸਾਰਿਆਂ ਦਾ ਧਿਆਨ
ਅੱਛਾ ਅੱਛਾ ਬੜਾ ਔਖਾ ਕੰਮ ਐ ਨਾਂ? ਛੋਟੀ ਜਿਹੀ ਜਾਨ ਚ ਜਿੰਨਾ ਕੰਮ ਕਰਦੇ ਹੋ ਇੰਨਾ ਧਿਆਨ ਰੱਖ ਦੇਓ ਕਮਾਲ ਏ ਹਂ, ਚਲੋ ਵਧੀਆ ਵਧੀਆ ਹਾਂਜੀ ਠੀਕ।